ਹੈਲੋ।
ਹੈਲੋ ਹਾਂਜੀ ਭੈਣ ਜੀ।
ਹੈਲੋ।
ਹੈਲੋ ਹਾਂਜੀ।
ਸਤਿ ਸ੍ਰੀ ਅਕਾਲ ਜੀ।
ਇਹਨਾ
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ।
ਅੱਛਾ। ਮੈ,
ਹੈਲੋ।
ਹੈਲੋ ਕਿਵੇਂ ਹੋ?
ਹਾਂਜੀ-ਹਾਂਜੀ ਵਧੀਆ ਜੀ। ਤੁਸੀਂ ਦੱਸੋ?
ਵਧੀਆ, ਹੋਰ ਕੀ ਕਰਦੇ ਹੋ
ਕੁੱਝ ਨੀ ਜੀ ਖਾਣਾ- ਖੁਣਾ ਖਾ ਕੇ ਹਟੇ ਆ!
ਅੱਛਾ ਜੀ ਹੋਰ ਮੌਸਮ ਕਿਵੇੇ ਦਾ?
ਮੌਸਮ ਤਾਂ ਗਰਮੀ ਐ, ਪਰਸੋਂ ਥੋੜ੍ਹੀ ਜਿਹੀ ਬਾਰਿਸ਼ ਹੋਈ ਸੀ, ਉਹਦਾ ਕਰਕੇ ਠੰਡਾ ਹੋਇਆ ਸੀ। ਅੱਜ ਫੇਰ ਧੁੱਪ ਲੱਗ ਗਈ।
ਹਾਂ, ਹੁਣ ਤਾਂ ਕਾਫ਼ੀ ਦਿਨਾਂ ਤੋਂ ਗਰਮੀ ਪੈ ਰਹੀ ਐ ਨਾ।
ਹਾਂਜੀ-ਹਾਂਜੀ ਗਰਮੀ ਬਹੁਤ ਹੈ।
ਹਾਂਜੀ।
ਹਾਂਜੀ। ਹੋਰ, ਸੁਣਾਓ ਤੁਸੀਂ?
ਹੋਰ, ਸਭ ਵਧੀਆ ਜੀ ਤੁਸੀਂ ਦੱਸੋ?
ਠੀਕ -ਠਾਕ ਵਧੀਆ ਖਾਣਾ ਵਗੈਰਾ ਖਾ ਲਿਆ ਤੁਸੀਂ?
ਹਾਂਜੀ। ਹੋਣਾ, ਤਾਂ ਕਾਫੀ ਟਾਈਮ ਲੱਗਿਆ। ਹਾਂਜੀ।
ਅੱਛਾ ਜੀ। ਠੀਕ,
ਹਾਂਜੀ। ਹੋਰ, ਦੱਸੋ ਜੀ?
ਹਾਂਜੀ।
ਹੋਰ ਦੱਸੋ ਜੀ।
ਹੋਰ ਠੀਕ ਹੈ ਜੀ ਵਧੀਆ ਏ।
ਕਿਤੇ ਘੁੰਮਣ ਨੀ ਗਏ, ਛੁੱਟੀਆਂ 'ਚ।
ਅਸੀਂ ਗਏ ਸੀ, ਉੱਧਰ ਇੱਕ ਤਾਂ ਸਾਬੋ ਕੀ ਤਲਵੰਡੀ ਗਏ ਸੀ।
ਅੱਛਾ ਜੀ।
ਤਖ਼ਤ ਸ਼੍ਰੀ ਦਮਦਮਾ ਸਾਹਿਬ ਹੈ ਨਾ!
ਹਾਂਜੀ-ਹਾਂਜੀ ਬਠਿੰਡੇ ਸਾਈਡ
ਹਾਂਜੀ। ਬਠਿੰਡੇ ਉੱਥੇ ਗਿਆ ਸੀ, ਪਹਿਲਾਂ ਹੇਮਕੁੰਟ ਸਾਹਿਬ ਦੀ ਤਿਆਰੀ ਸੀ ਜਾਣ ਦੀ। ਫੇਰ ਉੱਥੇ ਬੱਚੇ ਛੋਟੇ ਹੁੰਦਾ ਕਰਕੇ, ਉੱਥੇ ਮਤਲਬ ਮਨਾ ਕਰ ਲਿਆ। ਫੇਰ, ਹਜ਼ੂਰ ਸਾਹਿਬ ਜਾਣ ਦਾ ਪ੍ਰੋਗਰਾਮ ਉਹ ਵੀ ਕੈਂਸਲ ਹੋ ਗਿਆ ਏ। ਗਰਮੀ ਦਾ ਕਰਕੇ ਉੱਧਰ ਹਾਂਜੀ। ਵੈਸੇ ਜਾਣਾ ਚਾਹੀਦਾ ਗਰਮੀਆਂ ਦੇ, ਦੋ ਜਿਹੜੇ ਤਿੰਨ- ਚਾਰ ਮਹੀਨੇ ਨਾ
ਹਾਂਜੀ।
ਜਾਣਾ ਚਾਹੀਦਾ। ਪਹਾੜਾਂ ਵੱਲ ਹੀ
ਹੂੰ -ਹੂੰ
ਹਾਂਜੀ, ਤੁਸੀਂ ਜਾਂਦੇ ਹੋ।
ਹਾਂਜੀ, ਲੇਕਿਨ ਹੁਣ ਤਾਂ ਨਹੀਂ ਗੇ ਹੈਗੇ, ਗੁੜੀਆਂ ਛੋਟੀ ਆ ਨਾ।
ਅੱਛਾ ਜੀ,
ਹਮ- ਹਮ
ਠੀਕ ਹੈ ਜੀ,
ਹਠੀ
ਓਦਾਂ ਕਿੱਧਰ ਜਾਂਦੇ ਜੇ
ਪਾਬਾਗਦੁਲ ਜਿਹੜੇ ਗੁਰਦੁਆਰਾ ਸਾਹਿਬ ਹੁੰਦੇ ਨੇ ਗੇ। ਕਾਫੀ ਦੂਰ-ਦੂਰ
ਹਾਂਜੀ।
ਅੱਛਾ-ਅੱਛਾ।
ਹਮ
ਇਥੇ ਦਰਬਾਰ ਸਾਹਿਬ ਆਉਂਦੇ
ਹਾਂਜੀ। ਚੱਲ ਜਾਂਦੇ ਹੁੰਦੇ ਜੀ, ਲੇਕਿਨ ਹੁਣ ਤਾਂ ਨੀ ਆਏ, ਪਿਛਲੀ ਵਾਰ ਆਏ ਸੀਗੇ। ਦੀਵਾਲੀ ਟਾਈਮ ਜੀ,
ਅੱਛਾ-ਅੱਛਾ।
ਹਾਂਜੀ। ਹਮ
ਚਲੋ ਵਧੀਆ ਹੈ।
ਬੱਚੇ ਕੀ ਕਰ ਰਹੇ ਨੇ
ਬੱਚੇ ਨਹਾ ਰਹੇ ਨੇ, ਗੁੜੀਆ ਇੱਕ ਉਹਨੇ ਟਿਊਸ਼ਨ ਜਾਣਾ। ਛੋਟੀ ਇੱਕ ਤਿੰਨ ਸਾਲ ਦੀ ਹੈ, ਇੱਕ ਦਸ ਸਾਲ ਦੀ ਹੈ।
ਹਮ
ਹਾਂਜੀ।
ਹਮ -ਹਮ
ਹੋਰ ਤੁਸੀਂ ਦੱਸੋ।
ਹੋਰ ਸਭ ਵਧੀਆ ਹੈ। ਤੁਸੀਂ ਦੱਸੋ।
ਬਸ, ਠੀਕ-ਠਾਕ। ਆਪਾਂ ਵੀ, ਹਾਂਜੀ। ਗੁੜੀਆ ਕਹਿ ਰਹੀ ਕਿ ਟਿਊਸ਼ਨ ਹਾ-ਹਾਹਾ। ਟਿਊਸ਼ਨ ਦਾ ਟਾਈਮ ਹੋ ਜਾਣਾ ਵਾ ਸਵੀਮਿੰਗ ਪੂਲ ਦੇ ਵਿੱਚ, ਉਹ ਟਬ ਜਿਹਾ ਨੀ ਹੁੰਦਾ। ਜਿਹੜਾ ਜੀ, ਉਹਦੇ ਵਿੱਚ ਨਹਾ ਰਹੀਆਂ ਨੇ
ਅਮ
ਹਾਂਜੀ।
ਛੁੱਟੀ ਟਾਈਮ ਤਾਂ ਇਹਨਾਂ ਨੂੰ ਵੀ ਮੌਜਾਂ ਬਣ ਰਹੀਆਂ ਨੇ।
ਛੁੱਟੀਆਂ ਬੱਚਿਆਂ ਨੂੰ ਜਦੋਂ ਹੋ ਜਾਂਦੀਆਂ ਨੇ, ਇਹ ਤੇ ਫੋਨ ਦੇ ਦੁਆਲੇ ਹੀ ਨਹੀਂ ਹਟਦੇ।
ਹਮ-ਹਮ
ਹਾਂਜੀ, ਫੋਨ ਚਾਹੀਦਾ ਵਾ ਜਾਂ, ਟੀਵੀ ਲਾ ਦੋ। ਜਾਂ ਫੋਨ
ਬਹੁਤ ਹੀ ਸੁਬਾ ਦਾ ਹੈ ਬੱਚਾ ਚੰੱਲ ਚੰੱਲ
ਹਾਂਜੀ ਹਾਂਜੀ
ਬੱਚੇ ਵੀ ਫੋਨ ਲਾ ਕੇ ਖਾਂਦੇ ਨੇਗੇ ਜੀ
ਹਾਂਜੀ ਓਦਾਂ ਓਦਾਂ ਰੋਟੀ ਨੀ ਲੰਘਣੀ ਇਹਨਾਂ ਨੂੰ ਹਮ
ਹ ਦੱਸ ਜੀ
ਹੋਰ ਠੀਕ ਹੈ ਜੀ ਵਧੀਆ
ਹਮ ਹਮ
ਤੁਹਾਨੂੰ ਤਾਂ ਪਹਾੜਾਂ ਵਿੱਚ ਉਧਰ ਹਿਲ ਸਟੇਸ਼ਨ ਵਾਲੇ ਵੱਲ ਕਿਹੜੀ ਸਾਈਡ ਮਤਲਬ ਪਸੰਦ ਹੈ
ਾ ਚ ਘੁੰਮਣਾ ਪਸੰਦ
ਹਾਂਜੀ
ਪਹਾੜਾਂ ਵਾਲੀ ਸਾਈਡ ਹੀ ਘੁੰਮਣਾ ਪਸੰਦ ਹੈ
ਨਹੀਂ ਨਹੀਂ ਮੈ ਕਿਹੜੀ ਜਗ੍ਹਾ ਜਿੱਦਾਂ ਉੱਧਰ ਹੋ ਗਿਆ ਹਿਮਾਚਲ ਡਲਹੌਜੀ ਵਾਲੀ ਸਾਈਡ
ਮੈਡਮ ਵੀ ਵਧੀਆ ਲੱਗਦਾ
ਠੀਕ ਹੈ ਜੀ ਗਏ ਕਦੇ ਤੁਸੀਂ
ਨਹੀਂ ਗਏ ਤਾਂ ਨਹੀਂ ਹੈਗੇ ਬਸ ਫੋਨ ਚ ਹੀ ਦੇਖ ਲੈਂਦੇ ਆ
ਠੀਕ ਹੈ ਤੁਸੀਂ ਕਿੱਧਰਲੀ ਸਾਈਡ ਤੋਂ ਬੋਲਦੇ ਹੋ
ਅਸੀਂ ਇਧਰ ਪੰਜਾਬ ਚ ਬੋਲਦੇ ਹਾਂ ਮਾਨਸਾ ਸ਼ਹਿਰ ਤੋਂ
ਅੱਛਾ ਜੀ ਠੀਕ ਹੈ ਜੀ ਅਸੀਂ ਅੰਮ੍ਰਿਤਸਰ ਤੋਂ ਬੋਲਦੇ ਥੈਂਕ ਯੂ
ਹਮ
ਹਾਂਜੀ ਤੁਹਾਡੀ ਨਾ ਆਵਾਜ਼ ਵਿੱਚ ਬਹੁਤ ਘੱਟ ਦੀ
ਘੱਟ ਕੱਟ ਕੇ ਆ ਰਹੀ ਜੇ ਘੱਟ
ਘੱਟ ਬਿਲਕੁਲ ਪਤਾ ਹੀ ਨਹੀਂ ਲੱਗਦਾ
ਅੱਛਾ
ਹਾਂਜੀ
ਹੋਰ ਦੱਸੋ
ਹੋਰ ਠੀਕ ਹੈ ਵਧੀਆ ਕੀ ਕਰ ਰਹੇ ਬੱਚੇ ਤੁਹਾਡੇ ਹੁਣ
ਕੁਛ ਨੀ ਕਰ ਰਹੇ ਬਸ ਨਹਾ ਕੇ ਹਟੀ ਤੇਸ਼ਜ਼ ਖੇਡ ਰਹੀ ਹੈ
ਛੋਟੀ ਹੈ
ਹਾਂਜੀ ਛੋਟੀ ਹੈ ਤਿੰਨ ਕੁ ਸਾਲ ਦੀ ਏ
ਅੱਛਾ ਤਿੰਨ ਸਾਲ ਦੀ ਮੇਰੀ ਗੁੜੀਆਂ ਵੀ ਤਿੰਨ ਸਾਲ ਦੀ
ਅਛਾ, ਜ਼ਲਦੀ ਹੋਣੀ
ਹਾਂਜੀ, ਇਸ ਟ ਮਤਲਬ, ਇਸ ਸਾਲ ਪਾਇਆ ਉਹਨੂੰ, ਨਰਸਰੀ ਦੇ ਵਿੱਚ ਉੱਥੇ ਵੀ ਇਹਨਾਂ ਨੂੰ ਕਿਹੜਾ ਵਿਚਾਰਿਆਂ ਨੂੰ ਪੜ੍ਹਾਉਂਦੇ, ਸੌ- ਸੂ ਕੇ ਆ ਜਾਂਦੇ ਆ ਛੋਟੇ ਜਿਹੜੇ
ਇਹਨੂੰ ਵੀ ਇਹ ਸਾਲ ਹੀ ਪਾਏਗੀ, ਲੇਕਿਨ ਇਹਨੂੰ ਤਾਂ ਕਾਫ਼ੀ ਕੰਮ ਦੱਸਿਆ ਨਾ। ਮਸਾਂ ਕੀਤਾ ਇਹਨੇ ਕੁਛ ਹਥ ਫੜਾ
ਕੰਮ ਇਹਨੂੰ ਵੀ ਦਿੱਤਾ। ਤਏ। ਮਤਲਬ ਤੁਹਾਨੂੰ ਪਤਾ ਫੇਰ ਛੋਟੇ ਟਿਆਂ ਇਹ ਕੈਂਬ੍ਰਿਜ ਸਕੂਲ ਚ ਪੜ੍ਹਦੀ ਹੈ ਨਾ।
ਅੱਛਾ।
ਤੇ ਉਹ, ਉਹਨਾਂ ਨੇ ਇੱਕ ਬੁੱਕ ਦਾ ਦਿੱਤਾ ਹੈ ਕੰਮ, ਬਸ ਉਹ ਵੀ ਡੋਟ- ਡੋਟ ਜਿਹੜੇ ਉਹਨਾਂ ਨੂੰ ਫਿਲ ਕਰਨਾ ਹੈ।
ਹਾਂ, ਹੂੰ
ਹੂੰ ਤੇ ਬਸ ਹੋਰ ਤਾਂ ਏਦਾਂ ਹੀ ਆ ਬਸ ਫੀ ਲੈਣ ਲਈ ਅੱਗੇ ਹੁੰਦੀ ਏ। ਪੁੱਲਾ ਵਾਲੇ
ਹਾਂਜੀ।
ਕਰਵਾਉਣ ਦੇ ਕੁਛ ਨੀ ਹੈ।
ਹਾਂਜੀ- ਹਾਂਜੀ।
ਹਾਂਜੀ।
ਹੂੰ। ਹੂੰ।
ਤੁਸੀਂ ਕੋਈ ਵ ਕਰਦੇ ਕੇ ਹਾਊਸ- ਵਾਈਫ ਉਹ
ਨਹੀਂ, ਵਰਕ ਤਾਂ ਨਹੀਂ ਈ ਕਰਦੇ, ਹਾਊਸ ਵਾਈਫ ਆ, ਬਸ ਕੱਪੜੇ ਸਟਿਚ ਕਰ ਲੈਂਦੇ ਮੈ ਜੇ ਘਰੇ।
ਅੱਛਾ ਜੀ, ਸਟਿਚਿੰਗ ਕਰਦੇ ਦਿਓ।
ਹੂੰ।
ਠੀਕ ਹੈ ਜੀ।
ਹੂੰ ਹੂੰ।
ਤੁਹਾਡੀ ਸਾਈਡ ਤੇ।
ਗਰਮੀ ਕਾਫ਼ੀ ਏ।
ਅੱਸੀਂ, ਅਸੀਂ ਪਿਛਲੇ ਤੇ ਆਏ ਸੀ, ਬਠਿੰਡੇ। ਤੇ ਮਤਲਬ, ਉੱਥੇ ਗੁਰੂਦੁਆਰੇ ਜਦੋਂ ਕਿਹਾ ਤੇ, ਬਹੁਤ ਵਧੀਆ ਜਿਹਾ ਲੱਗਾ। ਥੋੜਾ ਜਿ ਨਾ ਠੰਡਾ ਜਿਆ ਮੌਸਮ ਮੀਂਹ ਲੱਗਾ ਜੀ ਸ਼ਾਮ ਦੇ ਟਾਈਮ।
ਅੱ
ਹਾਂਜੀ।
ਹਂ ਹਂ
ਫੇਰ ਤੁਹਾਡੀ ਆਵਾਜ਼ ਘੱਟ ਗਈ
ਅੇ ਕਿਉਂ ਲਾ ਕੇ ਗਏ ਸੀ ਇੱਧਰ ਤੁਸੀਂ ਤੁਸੀਂ ਬਸ ਉੱਧਰੋਂ ਚਲੇ ਗਏ ਸੀਗੇ
ਕਿਵੇਂ
ਕਾਫੀ ਦਿਨ ਲਾ ਕੇ ਗਏ ਸੀਗੇ ਤਲਵੰਡੀ ਕੇ ਉਧਰੋਂ ਚੱਲ ਗਏ ਸੀਗੇ ਇੱਕ ਦਿਨ ਲਾ ਕੇ
ਨਹੀਂ ਨਹੀਂ ਅਸੀਂ ਨਾ ਦੂਜਾ ਮੈਂ ਆਪਣੇ ਪੇਕੇ ਗਈ ਹ ਆ ਛੁੱਟੀਆਂ ਨਾ ਬੱਚਿਆਂ ਨੂੰ
ਹਮ
ਤੇ ਇਹਦੇ ਮਾਮੂ ਨਾਲ ਗਏ ਮਤਲਬ ਸਲਾਹ ਬਣੀ ਕਿ ਆਪਾਂ ਉੱਥੇ ਹੀ ਤੱ ਸ੍ਰੀ ਦਮਦਮਾ ਸਾਹਿਬ ਵੀ ਮੱਥਾ ਟੇਕਿ ਆਈਏ ਇਹ ਗਏ ਨੀ ਨਾ ਅਸੀਂ ਕਦੇ ਤੇ ਅਸੀਂ ਮੰਗਲਵਾਰ ਸ਼ਾਮ ਨੂੰ ਤੁਰੇ ਹੀ ਠੀਕ
ਅੱਛਾ
ਅੱਛਾ ਅੱਛਾ
ਅੱਛਾ ਜੀ
ਅੱਛਾ ਜੀ
ਹੈਲੋ
ਹਾਂਜੀ
ਗੁੜੀਆਂ ਨਹਾ ਰਹੀ ਤੇ ਉਹ ਆਵਾਜ਼ ਦਈ ਜਾ ਰਹੀ
ਅੱਛਾ ਜੀ
ਹਾਂਜੀ ਅਸੀਂ ਨਾ ਮੰਗਲਵਾਰ ਪਿਛਲੇ ਹਫ਼ਤੇ ਸਾਢੇ ਕੁ ਪੰਜ ਵਜੇ ਉੱਥੋਂ ਤੁਰੇ ਸੀ ਤੇ ਸਵਾ ਨੌ ਵਜੇ ਪਹੁੰਚੇ ਬਠਿੰਡੇ ਤਰਨ ਤਾਰਨ ਕਦੋ ਤੁਰੇ ਸੀ
ਬਹੁਤ ਦੱਸ ਕੋਈ
ਹਾਂਜੀ ਤੇ ਅਗਲੇ ਦਿਨ ਅਸੀਂ ਮੱਥਾ ਟੇਕ ਕੇ ਫਿਰ
ਅ ਸ ਹੀ
ਹਾਂਜੀ ਹ
ਠੀਕ ਹੈ ਜੀ ਹੋਰ ਦੱਸੋ
ਹੋਰ ਠੀਕ ਹੈ ਵਧੀਆ ਏ
ਠੀਕ ਹੈਗੀ
ਹਾਂਜੀ
ਹਮ
ਤੁਸੀਂ ਦਰਬਾਰ ਸਾਹਿਬ ਕਿੰਨੀ ਵਜੇ ਆ
ਅਸੀਂ ਤਾਂ ਜਾਂਦੇ ਹੀ ਰਹਿੰਦੇ ਹ ਨਾ ਕਿਉਂਕਿ ਸਾਡੇ ਤਾਂ ਨੇੜੇ ਹੈ ਜੀ ਐਤਵਾਰ ਨੂੰ ਕਾਫ਼ੀ ਘੱਟ ਹੁੰਦਾ ਉੱਥੇ ਐਤਵਾਰ ਨੂੰ ਵੀ ਚੱਲ ਜਾਂਦੇ ਹੁੰਦੇ ਜੀ
ਨਹੀਂ ਨਹੀਂ ਇੱਥੇ ਅੰਮ੍ਰਿਤਸਰ ਗੋਲਡਨ ਟੈਂਪਲ
ਅੱਛਾ ਹੁਣ ਤਾਂ ਨਹੀਂੀ ਆਏ ਜੀ
ਅੱਛਾ ਦੀਵਾਲੀ ਤੇ ਤੁਸੀਂ ਕਹਿ ਰਹੇ ਨਾ
ਹਾਂਜੀ ਪਿਛਲੀ ਵਾਰ ਆਏ ਸੀਗੇ ਦੀਵਾਲੀ ਟਾਈਮ
ਹਾਂਜੀ ਹਾਂਜੀ
ਹਾਂਜੀ
ਠੀਕ ਹੈ ਜੀ
ਹੂੰ ਹੂੰ ਹੋਰ ਦੱਸੋ
ਹੋਰ ਠੀਕ ਹੈ ਵਧੀਆ ਹੈ ਬਾਹਰ ਨਿਕਲਣ ਨੂੰ ਦਿਲ ਨਹੀ ਕਰਦਾ ਗਰਮੀ ਬਹੁਤ ਹੈ
ਹਾਂਜੀ ਕੰਮ ਕਰਨ ਨੂੰ ਵੀ ਦਿਲ ਨਹੀ ਕਰਦਾ ਨਾ
ਨਾ ਨਾ ਉਹ ਰਸੋਈ ਵਿੱਚ ਰੋਟੀ ਰੋਟੀ ਬਣਾਈ ਦੀ ਨਾ ਬਹੁਤ ਪਸੀਨਾ ਆਉਂਦਾ ਹੈ!
ਹਾਂਜੀ
ਹਾਂਜੀ ਉਦੋਂ ਹੁੰਦਾ ਕਿ ਛੇਤੀ ਛੇਤੀ ਬਾਹਰ ਨਿਕਲੀਏ ਖਾਣਾ ਬਣਾ ਕੇ
ਹਾਂਜੀ
ਹਾਂਜੀ ਕੱਲ ਗੁੜੀ ਆਂਦੀ ਮੰਮਾ ਮੈਂ ਟਿੱਕੀਆਂ ਖਾਣੀਆਂ ਫਿਰ ਉਹਨੂੰ ਆਲੂ ਉਬਾਲ ਕਰਕੇ ਨਾਲ ਟਿੱਕੀਆਂ ਬਣਾ ਕੇ ਦਿੱਤੀਆਂ ਨਾਲ ਸਮੋਸੇ ਬਣਾ ਕੇ ਦਿੱਤੇ
ਚਲੋ ਠੀਕ ਹੈ ਜੀ
ਠੀਕ ਹੈ ਜੀ ਠੀਕ ਹੈ
ਹਾਂਜੀ
ਓਕੇ ਜੀ